ਹੈਲੋ।
ਹੈਲੋ, ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ
ਹੈਲੋ।
ਹੈਲੋ, ਹੈਲੋ
ਹੈਲੋ-ਹੈਲੋ।
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
ਹਾਂ। ਵਧੀਆ, ਔਰ ਸੁਣਾਓ ਤੁਸੀ, ਹੈਲੋ ਹੋਰ ਸੁਣਾਓ ਤੁਸੀਂ?
ਬਸ ਵਧੀਆ, ਬਸ ਠੀਕ ਹੋਰ ਕੀ ਹੋ ਰਿਹਾ?
ਬਸ ਕੁਛ ਨੀ, ਔਰ ਛੁੱਟੀਆਂ ਬੀਤ ਗਈਆਂ ਨੇ? ਅੱਛਾ ਆ ਗਏ ਹੋ ਪੇਕਿਉਂ ਅੱਛਾ। ਹਾਂ ਪੇਕਉਂ ਆਗਓ ਕਦੋਂ ਆਏ।
ਹਾਂ ਆ ਗਏ ਤੁਸੀਂ ਨੀ ਗਏ, ਤੁਸੀਂ ਨੀ ਗਏ।
ਨਹੀਂ-ਨਹੀਂ ਮੈਂ ਗਈ ਨੀ। ਉਹ ਬੇਟੇ ਨੇ ਆਉਣਾ ਸੀ ਬੇਟਾ ਵੀ ਆਇਆ ਇੱਕ ਹਫ਼ਤਾ ਤਾ ਰਹੀਆ ਬਸ ਚਲਾ ਗਿਆ ਵਾਪਿਸ। ਕਹਿੰਦੇ ਇੱਥੇ ਗਰਮੀ ਬੜੀ ਹੈ।
ਹਾਂ ਬਸ ਉਹ ਨਾ ਗਰਮੀ ਤਾਂ ਦੇਖੋ ਸਾਰੀ ਜਗ੍ਹਾ ਹੈਗੀ ਹੈ।
ਹਾਂ ਕਹਤੇ ਉੱਥੇ ਗਰਮੀ ਨੀ ਹੈ।
ਆਹੋ ਥੋੜਾ ਮਾਹੌਲ ਦਾ ਵੀ ਫ਼ਰਕ ਪੈ ਜਾਂਦਾ ਨਾ ਵੈਸੇ ਵੀ ਆਪਣੇ ਘਰ ਕਿਸੇ ਨੂੰ ਗਰਮੀ ਨੀ ਲੱਗਦੀ।
ਹਾਂ ਨਹੀਂ ਕਹਿੰਦਾ ਉੱਥੇ ਨਾ ਦੇਹਰਾਦੂਨ ਗਰਮੀ ਨ ਨਹੀਂ ਹੈਗੀ ਕਹ ਕੱਲ ਵੀ ਬਾਰਿਸ਼ ਹੋਈ ਅੱਜ ਵੀ ਬਾਰਿਸ਼ ਹੋਈ। ਤੇ ਗਰਮੀ ਹੈਗੀ ਨੀ ਉੱਥੇ ਕੇ ਇੱਥੇ ਤਾਂ ਬੜੀ ਗਰਮੀ ਹੈ।
ਨਹੀਂ ਸਾਡੇ ਤੇ ਇੱਧਰ ਮਤਲਬ ਮੌਸਮ ਬਣਿਆ ਫੇਰ ਉਵੇਂ ਦੀ ਗਰਮੀ ਹੋ ਗਈ ਹੈ ਇੰਝ ਲੱਗਦਾ ਲੱਗਿਆ ਕਿ ਹੁਣੇ ਬਾਰਿਸ਼ ਆਏਗੀ ਬਟ ਆਈ ਨੀ।
ਹਾਂ ਉੱਥੇ ਤਾਂ ਆਈ ਸੀ ਹਾਂ। ਗਰਮੀ ਤਾਂ ਹੈਗੀ ਹੈ ਬਸ ਔਰ ਬੱਚਿਆਂ ਦਾ ਕੰਮ ਹੋ ਗਿਆ ਪੂਰਾ।
ਕਿੱਥੇ ਹਾਲੇ ਤੋਂਹੀ ਹੁਣ ਸਮਝੋ ਅ ਮਤਲਬ ਪੇਕਿਉਂ ਆਈ ਆ ਤੇ ਹੁਣ ਇਹ ਸਟਾਰਟ ਕੀਤਾ ਹੈ ਅੱਜ ਤੋਂ ਸਮਝ ਲੋਓ ਲੱਗੇ ਨੇ ਹਾਲੇ ਪ੍ਰੋਜੈਕਟ ਬਣਾਉਣੇ ਨੇ, ਮੋਡਲ ਬਣਾਉਣੇ ਨੇ।
ਅੱਛਾ-ਅੱਛਾ ਹਾਂ ਪੇਕੇ ਜਾ ਕੇ ਕੰਮ ਤਾਂ ਹੁੰਦਾ ਨੀ ਜਿੰਨਾ ਮਰਜ਼ੀ ਕਾਪੀਆਂ ਕਿਤਾਬਾਂ ਲੈ ਜੋ।
ਨਾ-ਨਾ ਉੱਥੇ ਤਾਂ ਤੁਸੀਂ ਕਹੋਗੇ ਤੇ ਨਾਨੀ ਉਹਨਾਂ ਦੀ ਕਹਿ ਦਿੰਦੀ ਕੀ ਕਰਨਾ ਕੰਮ ਕਰਕੇ। ਛੱਡ ਪਰੇ ਉੱਥੇ ਕਰਵਾ ਕੇ ਆਇਆ ਕਰ।
ਹਾਂ ਠੀਕ ਹੈ ਮੈਂ ਤਾਂ ਐਵੇਂ ਹੀ ਕਰਦੀ ਸੀ ਕੰਮ ਕਰਾ ਕੇ ਹੀ ਜਾਂਦੀ ਸੀ।
ਬਟ ਮੇਰੇ ਤੇ ਪਤਾ ਕੀ ਹੈ ਇਹ ਕਰਦੇ ਹੀ ਨੀ ਇਹਨਾਂ ਨੂੰ ਕਹਿ ਦਾਂਗੀ ਨਾ ਕਿ ਪਹਿਲੇ ਕੰਮ ਕਰਲੋ ਫਿਰ ਜਾਵਾਂਗੇ। ਕਹਿੰਦੇ ਨਹੀਂ ਹਮ ਵਹਾ ਕਰੇਗੇ ਇੰਝ ਕਹਿ ਕੇ ਨਾ ਮਤਲਬ ਮਿੱਠੀ ਗੋਲੀ ਦੇ ਕੇ ਜਾਂਦੇ ਨੇ। ਲੇਕਿਨ ਉੱਥੇ ਕੰਮ ਨੂੰ ਜ਼ਰਾ ਹੱਥ ਨੀ ਲਗਾਉਂਦੇ ਮਤਲਬ ਇਹਨਾਂ ਨੂੰ ਬੋਲਣਾ ਪੈਂਦਾ।
ਤਾਂ ਹੁੰਦਾ ਹੀ ਨਹੀਂ ਜਿਵੇਂ ਮਰਜੀ ਕਰਲੋ।
ਹਮ।
ਸਗੋਂ ਆਪ ਨੂੰ ਆਲਸ ਆ ਜਾਂਦਾ ਚਲ ਛੱਡ ਪਰੇ ਕੱਲ ਕਰਲਾ
ਬਾਈ ਤੇ ਮੈਂ ਕਹਿ ਰਹੀ ਹਾਂ ਬ ਅਸੀਂ ਆਪ ਕਹਿੰਦੇ ਚੱਲ ਯਾਰ ਹਾਲੇ ਬੜੇ ਟਾਈਮ ਪਿਆ, ਬੜਾ ਟਾਈਮ ਪਿਆ, ਬੜੀ ਛੁੱਟੀ ਪਈਆਂ ਹੁਣ ਦੇਖੋ ਦਸ ਦਿਨ ਰਹਿ ਗਏ ਨੇ। ਹੁਣ ਮਤਲਬ ਨਾ ਸਿਰ ਤੇ ਭਾਰ ਮੇਰੇ ਚੜਿਆ ਹੋਇਆ ਕਿ ਹਾਂ ਕੰਮ ਕਰਵਾਨੇ। ਕੰਮ ਕਰਵਾਉਣਾ ਇਹ ਚੀਜ਼ ਹੈ।
ਹਾਂ ਉਹ ਤਾਂ ਹੋ ਹੀ ਜਾਂਦਾ ਆਪ ਹੀ ਕਰ ਲੈਂਦੇਂ ਜਾ ਤੁਸੀਂ ਕਰਾਉਂਦੇ ਹੋ ਕੰਮ।
ਕੋਈ ਅਗਰ ਮਤਲਬ ਵੈਸੇ ਤਾਂ ਦੇ ਰਾਈਟਿੰਗ ਲਰਨਿੰਗ ਦਾ ਤੇ ਆਪ ਹੀ ਹੁੰਦਾ ਇਹਨਾਂ ਦਾ ਬਾਕੀ ਕੋਈ ਜਿਵੇਂ ਪ੍ਰੋਜੈਕਟ ਕੋਈ ਮੋਡਲ ਹੋਏ ਨਾ ਉਹਦੇ ਚ ਹੈਲਪ ਕਰਵਾਣੀ ਪੈਂਦੀ ਹੈ ਕੁੜੀ ਤੇ ਆਪੇ ਬਣਾ ਲੈਂਦੀ ਹੈ। ਜਿਹੜਾ ਮਤਲਬ ਬੇਟੇ ਨੂੰ ਥੋੜੀ ਪ੍ਰੋਬਲਮ ਆਉਂਦੀ ਉਹ ਨੀ ਬਣਾ ਪਾਉਂਦਾ।
ਮੁੰਡੇ ਤਾਂ ਐਵੇਂ ਆਲਸੀ ਹੁੰਦੇ ਨੇ।
ਅੱਛਾ ਨਾਲੇ ਫਿਰ ਬਾਹਰ ਦੋ ਨਾ ਤੇ ਉਹ ਅੱਛਾ ਅਮਾਊਂਟ ਹੀ ਬੜੇ ਮੰਗਦੇ ਨੇ ਮਤਲਬ ਪੇਮੈਂਟ ਵੀ ਬਹੁਤ ਮੰਗਦੇ ਨੇ ਹਰ ਇੱਕ
ਨਹੀਂ-ਨਹੀਂ ਤੁਸੀਂ ਯੂਟਿਊਬ ਚ ਸਰਚ ਕਰਲੋ। ਸਾਰਾ ਕੁਛ ਆ ਜਾਂਦਾ ਅੱਜ ਕੱਲ ਹਾਂ ਇੱਕ ਨਾ ਚੈਟ ਜੀ ਟੀ ਵੀ ਹੈਗਾ ਉਹ ਸਭ ਤੋਂ ਵਧੀਆ ਹੈ।
ਹਾਂ ਉਹ ਤੇ ਹੈ ਹੀ ਹੈ ਲੇਕਿਨ ਦੇਖੋ ਟਾਈਮ ਤੇ ਹਰ ਵਸ ਚਾਹੀਦਾ ਹੁੰਦਾ ਨਾ ਹਰ ਜਿਵੇਂ ਟਾਈਮ ਤੇ ਲੱਗਦਾ ਹੀ ਹੈ ਨਾ ਹਰ ਚੀਜ਼ ਨੂੰ ਬਣਾਉਣ ਨੂੰ ਜਾਂ ਕੁੱਛ ਕਰਨ ਨੂੰ।
ਫੇਰ ਜਿਸ ਦੇ ਨਾ ਪੂਰਾ ਦੱਸ ਦਿੰਦੇ ਨੇ ਲਿਖਿਆ ਹੋਇਆ ਨਾ ਕਿਸ ਤਰ੍ਹਾਂ ਕਰਨਾ ਹੈ।
ਹਾਂ ਉਹ ਤੇ ਹੈਗੀ ਹੈ ਹੁਣ ਜਿਵੇਂ ਉਹਨੇ ਇੱਕ ਪ੍ਰਜਟੇਸ਼ਨ ਦੇਣੀ ਹੈਗੀ ਹੈ ਉਹਨੇ ਹੁਣ ਚੈਟ ਜੀ ਬੀ ਟੀ ਤੋਂ ਕੱਢੀ ਹੋਈ ਹੈ ਬਟ ਉਹਨੂੰ ਹਲੇ ਪ੍ਰਿੰਟ ਆਊਟ ਕਰਵਾ ਕੇ ਲਿਆਣੇ ਨੇ ਮਤਲਬ ਕੰਮ ਤੇ ਦੇਖੋ ਛੋਟੇ-ਛੋਟੇ ਹੈਗੇ ਨੇ ਬਟ ਬਹੁਤ ਜਾਦਾ ਨੇ ਬਟ ਬਹੁਤ ਜਾਦਾ ਨੇ ਅੱਛਾ ਨਾਲੇ ਪਤਾ ਕੀ ਹੈ। ਟਿਊਸ਼ਨ ਸਟਾਰਟ ਹੋਈਆਂ ਨੇ ਤੇ ਉਹਨੂੰ ਟਿਊਸ਼ਨ ਦੇ ਵਰਕ ਮਿਲਦਾ ਉਹ ਫਿਰ ਉਹਦੇ ਤੇ ਲੱਗ ਜਾਂਦਾ ਹੈ ਮਤਲਬ ਉਹ ਨਾ ਦੇਖੋ ਬੋਰਡ ਦੀ ਉਹਦੀ ਕਲਾਸ ਹੈਗੀ ਐ। ਤੇ ਮੈਂ ਮੈ। ਕਿ ਹੁਣ ਜਿੰਨੀ ਤੇਰੀ ਮਸਤੀ ਮਾਰਨੀ ਸੀ ਤੂੰ ਮਾਰ ਆਇਆ ਨਾਨੀ ਘਰ ਹੁਣ ਬਹਿ ਕੇ ਨਾ ਪੜ੍ਹ ਲੈ ਦੱਸ ਦਿਨ।
ਹਾਂ ਟਾਈਮ ਪਤਾ ਹੀ ਨਹੀਂ ਲੱਗਣਾ ਫਿਰ।
ਹਾਂ ਬਸ ਉਹੀ ਐ ਨਾ, ਸਕੂਲ ਖੁੱਲ ਜਾਣੇ ਨੇ ਪਤਾ ਵੀ ਨੀ ਚੱਲਣਾ। ਅੱਛਾ ਨਾਲ ਹੀ ਤੁਹਾਨੂੰ ਪਤਾ ਫਿਰ ਪੇਪ ਪੇਪਰ ਸ਼ੁਰੂ ਹੋ ਜਾਂਦੇ ਨੇ ਬੱਚਿਆਂ ਦੇ।
ਉਹ ਤਾਂ ਹੈ ਇ ਐਬ‌ ਟੈਨਥ ਹੋ ਜਾਣੇ ਨਾ ਕਲੀਅਰ। ਫੇਰ ਏਦਾਂ ਮੁਸ਼ਕਿਲ ਨੀ ਹੁੰਦੀ ਅੱਗੇ ਨਾ।
ਅੱਛਾ ਪਤਾ ਕੀ ਬੇਸ ਟੈਂਨਥ ਹੈਗੀ ਨਾ। ਸਭ ਤੋਂ ਵੱਡੀ ਗੱਲ ਐ ਬਸ ਉਹੀ ਤੇ ਹੋਰ ਤੁਸੀਂ ਤੁਡੇ ਹੋ ਗਏ ਸਕੂਲ ਸ਼ੁਰੂ।
ਹਾਂ ਸਾਡਾ ਅੱਜ ਤੋਂ ਹੀ ਸ਼ੁਰੂ ਹੋਇਆ ਸਕੂਲ ਨਾ।
ਅੱਛਾ-ਅੱਛਾ, ਵੈਸੇ ਇਹਨੇ ਬੜੀ ਜਲਦੀ ਨੀ ਬੁਲਾ ਲਿਆ ਇਹਨਾਂ ਨੇ।
ਨੀ ਇੱਕ ਮਹੀਨੇ ਦੀ ਛੁੱਟੀ ਸੀ ਨਾ ਬਸ। ਹਾਂ ਨੀ ਸਾਡੇ ਇਥੇ ਬੱਚਿਆਂ ਦੇ ਇੱਕ ਤਰੀਕ ਨੂੰ ਖੁੱਲ੍ਹੇ ਨੇ।
ਅੱਛਾ ਤਾਂ ਕਰਕੇ ਬੁਲਾਇਆ ਹੋਣਾ।
ਹਾਂ ਅਰੇ ਕੰਮ ਵੀ ਬੜਾ ਹੁੰਦਾ ਏ ਨਾ। ਬੋਰਡ ਡੈਕੋਰੇਟ ਕਰਨਾ, ਕਲਾਸ ਡੈਕੋਰੇਟ ਕਰਨਾ, ਹੁਣ ਫੈਸਟੀਵਲ ਤੇ। ਕੋਡਿੰਗ ਕੰਮ ਕਰਨਾ ਸਾਰਾ ਨਾ।
ਅੱਛਾ-ਅੱਛਾ-ਅੱਛਾ ਉਥੇ ਹੈ ਹੀ ਐ।
ਅ ਲੈਸਨ ਬ ਲੈਸਨ ਪਲਾਨ ਬਨਾਨਾ ਟੀਚਰ ਡਾਇਰੀ ਉਹੀ ਨਾ, ਸਭ ਕੁਛ ਰੈਡੀ ਰੱਖਣਾ ਔਰ ਕਿਹੜੀ ਐਕਟੀਵਿਟੀ ਕਰਾਣੀ ਏ, ਐਕਟੀਵਿਟੀ ਪਲਾਨ ਸਭ। ਕੁੱਝ ਬਣਾ ਕੇ ਰੱਖਣਾ ਪਹਿਲੇ ਹੀ।
ਹੂੰ ਹੂੰ।
ਫਿਰ ਉਹਦੇ ਅਕੋਰਡਿੰਗ ਹੀ ਕੰਮ ਕਰਨਾ ਸਾਰਾ।
ਅੱਛਾ, ਹਾਂ ਬਸ ਉਹੀ ਹੈ ਨਾ ਫਿਰ ਮੈਡਮਾਂ ਨੂੰ ਆਪਣੇ ਹੀ ਕੰਮ ਬਥੇਰੇ ਹੋ ਜਾ।
ਹਾਂ ਆਪਣੇ ਕਾਮ ਮੈਂ ਅੱਜ ਮੈਂ ਆਪਣੀ ਕਲਾਸ ਦਾ ਬੋਰਡ ਕੀਤਾ ਬਸ ਹਾਂ। ਦੂਜੀ ਮੈਮ ਕਹਿੰਦੀ ਕੱਲ੍ਹ ਮੇਰੀ ਹੈਲਪ ਕਰਾ ਦੇਣਾ, ਮੈਂ ਕਿਹਾ ਅੱਛਾ ਠੀਕ ਐ, ਕੱਲ੍ਹ ਆਪ ਕੀ ਕਰਾ ਦੂੰਗੀ।
ਹਮ ਉਹੀ ਨਾ ਕੰਮ ਤਾਂ ਦੇਖੋ ਹੋਮ ਵਧ ਹੀ ਜਾਂਦੇ ਨੇ।
ਹਾਂ ਹੁਣ ਮੌਨਸੂਨ ਡੇ ਦਾ ਬਣਾਉਣਾ ਕੀ ਵੀ ਹਾਂ। ਕੌਪੀਆਂ ਵੀ ਬਣਾ ਕੇ ਰੱਖਣੀਆਂ ਨੇ ਬੱਚਿਆਂ ਤੋਂ ਆਣ ਤੋਂ ਪਹਿਲੇ ਹੀ ਨਾ।
ਅੱਛਾ, ਮਤਲਬ ਅ ਬੱਚਿਆਂ ਦੀ ਤੁਸੀਂ ਔਰਗਨਾਈਜ਼ ਕਰਦੇ ਹੋ ਸਾਰੀ।
ਹਾਂ-ਹਾਂ ਖੁਦ ਹੀ ਰੇਡੀ ਕਰਕੇ ਰੱਖ ਨਿਊ ਕਾਪੀਆਂ ਨਾ ਬੱਚਿਆਂ ਨੂੰ, ਐਵੇਂ ਦੀ ਸਿੰਪਲ ਜੀ ਅੱਛੀ ਡੈਕੋਰੇਟ ਹੋਣੀ ਚਾਹੀਦੀ ਐ। ਔਰ ਇੰਗਲਿਸ਼ ਕਿਹੜਾ ਲੈਟਰ ਕਰਾ ਰਹੇ ਨਾ ਉਸ ਲੈਟਰ ਦੀ ਮੇਰੀ ਪੂਰੀ ਵੀਡੀਓ ਹੋਣੀ ਚਾਹੀਦੀ ਐ। ਐਕਟੀਵਿਟੀ ਅਸਤੇ, ਐਪਲ ਕਰਲ ਨਾਲ ਦਿਖਾਣਾ ਕਿੜਾ ਐਪਲ ਹੁੰਦਾ ਐ। ਐਰੋਪਲੇਨ ਤੇ ਕਿਹੜਾ ਐਰੋਪਲੇਨ ਹੁੰਦਾ ਏ, ਸਭ ਕੁਛ ਦਿਖਾਣਾ ਹੁੰਦਾ ਨਾਲ ਨਾ।
ਅੱਛਾ-ਅੱਛਾ-ਅੱਛਾ ਮਤਲਬ ਐਕਟੀਵਿਟੀ ਦਿਖਾਣੀ ਪੈਂਦੀ ਐ।
ਐਕਟੀਵਿਟੀ ਪੂਰੀ ਦਿਖਾਣੀ ਪੈਂਦੀ ਐ ਬੱਚੇ ਨੂੰ ਆਏ ਸਮਝ ਚ ਨਾ ਆਏ ਲੇਕਿਨ ਇਹ ਪੂਰਾ ਦਿਖਾਨਾ ਵੀਡੀਓ ਬਣ ਗਈ ਐ। ਇੰਸਟਾਗ੍ਰਾਮ ਤੇ ਡਲ ਗਈ ਐ ਬਸ।
ਅੱਛਾ ਤੇ ਉਹ ਕੀ ਬੋਲਦੇ ਨੇ ਫਿਰ ਪੂਰੇ ਟਾਈਮ ਹੀ ਲਾ ਕੇ ਆਦੇ ਓ ਕੇ।
ਨਈ-ਨਈ ਅ ਅੱਜ ਤਾਂ ਮੈਂ ਸਾਢੇ ਨੌ ਗਈ ਹਾਂ ਮੈਂ ਤਾਂ ਉਹ ਡੇਢ ਵਜੇ ਛੁੱਟੀ ਹੋ ਗਈ ਸੀ।
ਅੱਛਾ।
ਹਾਂ ਟਾਈਮ ਸਹੀ ਹੈਗਾ, ਟਾਈਮ ਘੱਟ ਹੈਗਾ ਉੱਥੇ ਨਾ।
ਹੂੰ - ਹੂੰ- ਹੂੰ - ਹੂੰ।
ਹਾਂ, ਕਿਡਸ ਜੀ ਸਕੂਲ ਹੈਗਾ ਨਾ ਇਹ।
ਅੱਛਾ-ਅੱਛਾ, ਛੋਟੇ ਬੱਚਿਆਂ ਹੁੰਦਾ ਹੀ ਐ ਨਾ ਫੇਰ ਲੇਕਿਨ ਦੇਖੋ ਛੋਟੇ ਬੱਚਿਆਂ ਨਾਲ ਲੇਬਰ ਤੇ ਬਹੁਤ ਹੁੰਦੀ ਐ।
ਲੇਬਰ ਤਾਂ ਬੌਤ ਐ ਵੱਡਿਆਂ ਨੂੰ ਕੁੱਛ ਨੀ ਪੜਾਇਆ ਕੰਮ ਖਤ ਮ ਐਕਟੀਵਿਟੀ ਬੜੀ ਹੁੰਦੀ ਐ ਬਸ, ਪਰ ਬੱਚਿਆਂ ਨੂੰ ਦਿਖਾ- ਦਿਖਾ ਕੇ ਕੰਮ ਕਰਾਣਾ ਕਿ ਇਹ ਪਿ ਚਰ ਹੂੰਦੀ ਐ-ਪਿਚਰ ਹੂੰਦੀ ਐ ਵੀ ਬੱਚਾ ਘਰ ਜਾ ਕੇ ਦੱਸੇ ਨਾ ਆਪਣੇ ਕਿ ਐ ਕੀਤਾ ਮੈਂ।
ਅੱਛਾ, ਨਾਲੇ ਫੇਰ ਉਨਾ ਨੂੰ ਪਕੜ ਹੱਥ ਪਕੜ ਪੜ ਪਕੜ ਕੇ ਸਮਝਾਣਾ, ਲਿਖਵਾਣਾ ਹਰ ਚੀਜ਼ ਦੀ ਡਿਊਟੀ ਹੋ ਜਾਂਦੀ ਐ ਨਾ ਬੱਚਿਆਂ ਦੀ ਤਾਂ
ਹਾਂ ਜਿਸਨੂੰ ਨੀ ਆਂਦਾ ਉਸਦੀ ਵੀਡੀਓ ਬਣਾ ਕੇ ਪੇਜੋ। ਅੱਜ ਕੱਲ ਪੇਰੈਂਟਸ ਨਾ ਪੇਨ ਵੀ ਨੀ ਲੈਂਦੇ ਜਰਾ ਵੀ ਨਾ।
ਨਈ ਓ ਫਿਰ ਓਈਓ ਐਨਾ ਓ ਕੈਂਦੇ ਨੇ ਵੀ ਸਕੂਲੇ ਕਰਾ ਦੇਣਗੇ ਸਕੁਲੇ ਕਰਾ ਦੇਣਗੇ ਏਈ ਹੁੰਦਾ, ਹੁਣ ਸਾਡੇ ਟਾਈਮ ਚ ਕੀ ਹੁੰਦਾ ਸੀ ਸਾਨੂੰ ਇੰਨੇ ਨਾ ਕਦੇ ਪ੍ਰੋਜੈਕਟਸ ਨੂੰ ਮਿਲਦੇ। ਸੀਗੇ ਹੁਣ ਦੇਖੋ ਨਾ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਇੰਨੇ ਚੱਕਰੀ ਚਾਟ ਬਣਾਣ ਨੂੰ ਮਿਲਣਗੇ। ਪ੍ਰੋਜੈਕਟ ਬਣਾਣ ਨੂੰ ਮਿਲਣਗੇ ਮਤਲਬ ਨਾ ਸਾਡੇ ਟਾਈਮ ਚ ਇਨਾ ਕੋਈ ਰੌਲਾ ਨਈ ਸੀ ਹਾਂ, ਬਈ ਅਸਾਈਨਮੈਂਟ ਨਾ ਅਸਾਈਨਮੈਂਟ ਮਿਲਦੀ ਸੀ ਕਿ ਐ ਤੁਸੀਂ ਕਰਕੇ ਆਣੀ ਐ। ਬਸ ਇਸ ਤੋਂ ਜ਼ਐਦਾ ਕੁਛ ਨੀ ਹੁੰਦਾ ਸੀ ਲਰਨਿੰਗ ਦਾ। ਹਾਂ, ਬਈ ਐ ਕਰਦੇ ਸੀਗੇ ਵੀ ਓ ਦਿਨ ਗਰੁੱਪ ਗਰੁਪਿਜ਼ਮ ਸੀਗਾ ਵੀ ਚਲੋ ਬਈ ਗਰੁੱਪ ਚ ਬਣਾਣਾ ਹੁਣ ਤੇ ਇਹਨਾਂ ਨੂੰ ਅਲੱਗ-ਅਲਗ ਪਤਾ ਹੁਣ ਤੇ ਐ ਹੈਗਾ ਐ ਵੀ ਨੀ ਐ ਕਿ ਚਲੋ ਅਗਰ ਰੋਲ ਨੰਬਰ ਸਾਰਿਆਂ ਦੇ ਮਤਲਬ ਜਿਵੇਂ ਇੱਕੋ ਪ੍ਰੋਜੈਕਟ ਦਿੱਤਾ ਹੋਇਆ ਚਲੋ ਵੀ ਬੰਦਾ ਇਹਨਾਂ ਨੇ ਕੀ ਕਰਨਾ ਐ ਕਿ ਐ ਰੋਲ ਨੰਬਰ ਵਾਈਜ਼ ਦਿੰਦੇ ਨੇ ਪ੍ਰੋਜੈਕਟ ਜਿਵੇਂ ਇੱਕ ਤੋਂ ਦਸ ਤੱਕ ਕੇੜਾ ਪ੍ਰੋਜੈਕਟ ਹੋ ਜੇਗਾ ਫਿਰ ਗਿਆਰਾਂ ਤੋਂ ਵੀਹ ਦੂਸਰਾ ਹੋ ਜਾਏਗਾ ਮਤਲਬ ਇਂਜ ਕਰਕੇ ਦਿੰਦੇ ਨੇ ਡਿਫਰੈਂਟ ਨਈ-ਨਈ ਵੱਡੀਆਂ ਕਲਾਸਾਂ ਤੁ ਸੇਮ ਮਤਲਬ
ਅੱਛਾ ਨਈ ਮੈਂ, ਟਿਊਸ਼ਨ ਪੜ੍ਹਾਣੀ ਆ ਨਾ ਮੈਥ ਦਾ ਮਤਲਬ ਤਾਂ ਅਸੀਂ ਇਵੇਂ ਨਾ ਸੈਕਟਰ ਦਾ ਅਲਗ-ਅਲਗ ਦਿੱਤਾ ਹੋਏਆ ਸੀ, ਕਿ ਵਨ ਟੂ ਫਾਈਵ। ਰੋਲ ਨੰਬਰ ਵਾਲੇ ਬੱਚੇ ਐ ਬਣਾਣਗੇ, ਸਿਕਸ ਟੂ‌ਟੈਨ ਵਾਲੇ ਏ ਬਣਾਣਗੇ ਇਸ ਤਰ੍ਹਾਂ
ਹਾਂ ਅੱਛਾ ਪਤਾ ਕੀ ਐ ਵੀ ਥੋੜ੍ਹੀ ਨਾ ਅਗਰ ਇੱਕੋ ਜੀ ਬਣੇ ਨਾ ਤੇ ਬੰਦਿਆਂ ਨੂੰ ਨਾ ਨੌਲੇਜ ਮਿਲ ਜਾਂਦੀ ਸੀਂ ਚਲੋ ਇਦਾਂ ਦੇ ਫਰੈਂਡ ਨੂੰ ਮਿਲ ਕੇ ਹੁਣ ਅੱਛਾ ਬੰਦਾ ਸੋਚਦਾ ਹਰ ਇੱਕ ਨੂੰ ਅੱਛਾ ਇਨੇ ਦੇ ਜੇੜੇ ਫਰੈਂਡ ਨੇ ਉਨਾਂ ਦਾ ਰੋਲ ਨੰਬਰ ਈ ਅੱਲਗ ਹੈਗਾ ਹੁਣ ਉਨਾਂ ਨੂੰ ਪੁੱਛ ਵੀ ਨਈ ਸਕਦੇ ਵੀ ਕਿਵੇਂ ਬਣਾਣਾ ਓ ਨਈ ਤੇ ਫੇਰ ਆਈਡੀਆ ਲੱਗਦਾ ਕਿ ਤੁਸੀਂ ਕਿਵੇਂ ਬਣਾਇਆ
ਹਾਂ, ਯੂਟਿਊਬ ਵੀ ਵੇਖੋ ਨਾ ਮਤਲਬ ਪਤਾ ਈ ਨਈ ਚੱਲਦਾ ਕਈ ਵਾਰੀ ਤੇ।
ਹਾਂ, ਬਸ ਓਹੀ ਨਾ ਪਿਛਲੀ ਵਾਰੀ ਏਈਓ ਹੋਇਆ ਇਨਾਂ ਮੈਥਸ ਦਾ ਇਨੇ ਕੁਛ ਆਪਣੇ ਮੇਰੀ ਬੇਟੀ ਨੂੰ ਓ ਬਣਾਣਾ ਸੀ ਪ੍ਰੋਜੈਕਟ। ਤੇ ਉਨੇ ਸਾਰਾ ਯੂਟਿਊਬ ਤੋਂ ਈ ਦੇਖ ਕੇ ਬਣਾਇਆ। ਮਤਲਬ ਕੀ ਕਰੀਏ ਬੱਚੇ ਤਾਂ ਦੇਖੋ ਅੱਜ-ਕੱਲ ਸ਼ਾਰਪ ਮਾਈਂਡਡ ਹੈਗੇ ਨੇ, ਫਟਾਫਟ ਕਟ ਲੈਂਦੇ ਨੇ।
ਬੱਚੇ ਨੇ ਅੱਜ-ਕੱਲ।
ਹਾਂ ਚੈਟ ਜੀਪੀਟੀ ਤੋਂ ਕੱਢ ਲਿਆ। ਅੱਜ-ਕੱਲ ਤੇ ਬੌਤ ਉਪਸ਼ਨਸ ਨੇ ਸਾਡੇ ਟਾਈਮ ਤੇ ਓ ਸ਼ਨੀ ਕੁਛ ਨੀ ਹੁੰਦੇ ਸੀ।
ਹਾਂ, ਇੰਨਾ ਕੰਮ ਵੀ ਨਈ ਹੁੰਦਾ ਸੀ, ਹਾਂ ਮੋਬਾਇਲ ਤਾਂ ਉੱਨਾ ਈ ਕੰਮ ਵੱਧ ਗਿਆ।
ਸਾਨੂੰ ਤੇ ਸਿਰਫ ਲਰਨਿੰਗ ਦਾ ਤੇ ਰਾਈਟਿੰਗ ਦਾ ਮਿਲਦਾ ਸੀ। ਹੈਨਾ ਇੰਨੇ ਪ੍ਰੋਜੈਕਟਸ ਸਾਨੂੰ ਨਈਂ ਮਿਲਦੇ ਸੀਗੇ ਹਾਂ ਵੀ ਏ ਮਿਲਦਾ ਸੀ ਕਿ ਹਾਂ, ਲਰਨਿੰਗ ਕਰਕੇ ਜਾਣੀ ਐ ਕਿ ਹਾਂ ਬਈ ਛੁੱਟੀਆਂ ਤੋਂ ਬਾਦ ਹਰ ਮੈਡਮ ਸੁਣੇਗੀ। ਹਰ ਸਬਜੈਕਟ ਦੀ ਮੈਡਮ ਨੇ ਸੁਣਨਾ ਹੈਗਾ ਸਾਡੇ ਕੋਲੋਂ ਟੈਸਟ ਲੈਣੇ ਨੇ। ਸਾਡੀ ਐ ਟੈਨਸ਼ਨ ਹੁੰਦੀ ਸੀ ਹੁਣ ਤੇ ਬੱਚਿਆਂ ਨੂੰ ਪੈਲੇ ਈ ਐ ਟੈਸ਼ਨ ਹੁੰਦੀ ਕਿ ਪੈਲੇ ਪ੍ਰੋਜੈਕਟ ਬਣਾਓ, ਪ੍ਰੋਜੈਕਟ ਬਾਰੇ ਦੱਸੋ ਮਤਲਬ ਉਨਾ ਨੂੰ ਓਰਗਨਾਈਜ਼ ਕਰਕੇ ਦਿਖਾਓ ਸੋ ਚੀਜ਼ਾਂ ਨੂੰ
ਤੇ
ਕੈ ਤੇ ਰੀ ਆ, ਮੁੰਡੇ ਨੂੰ ਮਿਲੀ ਹੋਈ ਐ ਨਾ ਓ ਉਨੇ ਕੱਢ ਕੇ ਰੱਖੀ ਹੋਈ ਐ ਬਸ ਉਦਾ ਪ੍ਰਿੰਟ ਆਊਟ ਕੱਢਵਾ ਕੇ ਲਿਆਣਾਂ ਮੈਂ।
ਅੱਛਾ, ਅੱਛਾ, ਸੀੜੀ ਵੀ ਬਣਾਣੀ ਪੈਂਦੀ ਹੋਗੀ ਨਾ ਨਾਲ ਓੱਦੇ।
ਨਈ-ਨਈ ਹਾਲੇ ਓ ਮੈਨੂੰ ਕੈਂਦਾ ਸੀ ਮੰਮੀ ਐਦੇ ਬਣਾ ਲਾ ਮੈਂ ਕਿਆ ਰੈਂਦੇ ਤੂੰ ਪ੍ਰਿੰਟ ਆਊਟ ਕਢਵਾ ਤੇ ਆਪਣਾ ਉੱਥੇ ਜਾ ਕੇ ਮਤਬਲ ਕਿਉਂਕਿ ਦੇਖੋ ਇੰਨਾ ਰੌਲਾ ਕਰਨੇ ਆ ਲੇਕਿਨ ਓਂਥੇ ਜਾ ਕੇ ਦੇਖੋ ਜਾਂਦੇ ਐ ਡਸਟਬਿਨ ਚ ਈ ਹੈਗੇ ਨੇ ਸਾਰੇ ਪ੍ਰੋਜੈਕਟ। ਮੰਨ ਲਵੋ ਕੋਈ ਚਾਟ ਕੈ ਲੋ।
ਹਾਂ, ਜੇ ਵੈਕੇਸ਼ਨ ਵਾਲੇ ਜੇੜੇ ਨੇ‌ ਨਾ ਓ ਤਾਂ ਡਸਟਬਿਨ ਤੇ ਈ ਜਾਂਦੇ ਨੇ।
ਬਸ ਓ ਐਮੇ ਕੈ ਰਈਆਂ ਨੇ ਇਨਾਂ ਦੇ ਵਿਚਾਰਿਆਂ ਨੇ ਓ ਹੁਣ ਡਿਜ਼ਾਇਨਰ ਸ਼ੀਟਸ ਚ ਓ ਮਤਲਬ ਡੇਲੀ ਰੂਟੀਨ ਇਨਾਂ ਨੇ ਅਪ ਮੈਂਲਿਖਣੀ ਆ ਡਾਇਰੀ ਰੂਟੀਨ ਮਤਲਬ ਲਿਖਣੀ ਹੈ ਆਪਣੀ। ਮਤਲਬ ਕੀ-ਕੀ ਪਤਾ ਨੀ ਸਮਝ ਈ ਨੀ ਆਂਦੀ ਹਾਂ ਕੋਈ ਨੋਵਲ ਬਾਰੇ ਲਿਖਣਾ ਹੈ ਚਾਹੇ ਏਨਾਂ ਨੇ ਨੋਵਲ ਪੜਿਆ ਨਾ ਹੋਵੇ ਬੱ ਬਸ ਉਹਨਾਂ ਨੇ ਨੋਵਲ ਬਾਰੇ ਲਿਖ
ਬਸ ਟਾਈਮ ਪਾਸ ਕਰਨਾ ਬੱਚਿਆਂ ਨੇ।
ਹਾਂ ਅੱਛਾ ਬੱਚੇ ਕਿਹੜੇ ਪੜ੍ਹਦੇ ਨੇ ਨੋਵਲ
ਹਾਂ ਅੱਜ ਕੱਲ੍ਹ ਤੇ ਕੋਈ ਵੀ ਨੀ ਪੜ੍ਹਦਾ ਹੁਣ ਤਾਂ ਮੋਬਾਇਲ ਦੇਖਦੇ ਮੋਬਾਇਲ ਬਾਰੇ ਲਿਖਣਾ ਚਾਹੀਦਾ ਤੁਹਾਨੂੰ।
ਹਾਂ ਬਸ ਅੱਛਾ ਮੋਬਾਇਲ ਇਹ ਨਾ ਮੋਬਾਇਲ ਤਾਂ ਦੱਸ ਦੋ ਮੋਬਾਇਲ ਚ ਹੈ ਗੇਮ ਚੱਲਦੀ ਪਈ ਅੱਜ ਕੱਲ ਟਰੈਂਡ ਚੱਲਦਾ ਪਿਆ ਬਸ ਇਹ ਚੀਜ਼ਾਂ ਤੋਂ।
ਬਸ, ਅਹ ਹੁਣ ਬੱਚਿਆਂ ਨੂੰ ਨੌਲੇਜ ਕੁਛ ਨੀ ਰਹਿ ਗਈ ਹੈ।
ਹਾਂ ਬਸ ਫੋਨ ਦੀ ਨੌਲੇਜ ਪੂਰੀ ਹੈ।
ਹਾਂ ਫੋਨ ਦੀ ਨੌਲੇਜ ਪਰ ਮੈਨੂੰ ਆਪ ਨੀ ਪਤਾ ਚੱਲਦਾ ਫੋਨ ਦਾ ਆਈ ਡੀ
ਹਾਂ ਸਹੀ ਗੱਲ ਹੈ ਬਸ ਲੇਕਿਨ ਬੱਚਿਆਂ ਨੂੰ ਸਭ ਪਤਾ ਹੁੰਦਾ।
ਹਾਂ ਬੱਚਿਆਂ ਨੂੰ ਤਾਂ ਪਤਾ ਹੀ ਹੁੰਦਾ ਸਭ। ਹਾਂ ਚਲੋ ਠੀਕ ਹੈ ਚਲੋ ਹਾਜੀ ਵਧੀਆ ਚੱਲ ਓਕੇ। ਸਸਰੀ ਅਕਾਲ ਜੀ।
ਓਕੇ।